ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
ਅੱਛਾ ਖਾਜੀ ਹੋਰ ਕਿਸਰ ਨੇ
ਹੋ ਠੀਕ ਹੋ?
ਹਾਂਜੀ ਠੀਕ ਆ, ਤੁਸੀਂ ਠੀਕ ਹੋ?
ਹਾਂਜੀ।
ਹੂੰ ਹੋਰ। ਕੁਝ ਨਹੀਂ ਵਾਕਿੰਗ ਕੀਤੀ ਵਾਕਿੰਗ ਕਰਕੇ ਹੁਣ ਨਾ ਤੋਂਕੇ ਕੇ ਪਾਠ ਪੂਜਾ ਕਰ ਕੇ ਹਾਟੀਆਂ। ਮੈਂ ਕਿਹਾ ਚਲੋ, ਤੁਸਾਨੂੰ ਬਹੁਤ ਦਿਨ ਹੋ ਗਏ ਕਾਲ ਨੀ ਕੀਤੀ।
ਮੈ ਵੀ ਯੋਗਾ ਕਰਕੇ ਹਟੀ। ਮੈਂ ਵੀ ਯੋਗਾ ਕਰਕੇ ਛੇ ਵਜੇ ਉੱਠੀ ਸੀ ਯੋਗਾ ਕੀਤਾ। ਫੇਰ ਮੈਂ ਹੁਣ ਨਾਸਤੇ ਦੀ ਤਿਆਰੀ ਚੱਲੀ ਦੀ ਪਈ ਏ।
ਅੱਛਾ, ਹੋਰ ਮੈਂ ਵੀ ਨਾਸਤੇ ਬਣਾਉਣੇ ਜਾਨੀ ਆ ਮੈਂ ਕਿਹਾ ਚਲੋ ਪ ਹਾਂਜੀ, ਕਿ ਪਣਾਾਉਂਦੇ ਪਏ ਹੋ ਨਾਸ਼ਤੇੇ ਚ?
ਹਾਂ ਅੱਜ ਆ ਆਲੂ ਦੇ ਪਰੌਠੇ।
ਅੱਛਾ-ਅੱਛਾ ਠੀਕ ਹੈ-ਠੀਕ ਹੈ। ਮੈਂ ਤੇ ਸਾਦੇ ਪਰਾਂਠੇ ਬਣਾਉਣ ਲੱਗੀ ਹ, ਸਾਦੇ ਪਰਾਂਠੇ। ਆਪਣੇ ਲੂਣ-ਮਿਰਚਾਂ ਵਾਲੇ, ਸਾਦੇੇ ਲੂਣ-ਮਿਰਚਾਂ ਵਾਲੇ ਪਰਾਂਠੇ।
ਅੱਛਾ-ਅੱਛਾ-ਅੱਛਾ, ਆ ਜੈਮ ਪਾ ਕੇ।
ਜਵੈਣ-ਜਵੈਣ। ਅੱਛਾ, ਜਵੈਣ ਹਾਂ, ਜੈਵਣ, ਜੀਰਾ ਪਾ ਕੇ ਅ। ਅੱਛੇ ਵਧੀਆ ਬਣਦੇ ਨੇ ਹੂੰ ਹੋਰ ਰੋਟੀ ਚ ਕੀ ਬਣਾਣੇ ਵਾਲੇ?
ਅਸੀਂ ਆਲੂ ਦੇ ਆਲੂ ਨੂੰ ਉਬਾਲ ਕੇ
ਹੂੰ
ਆਲੂ ਨੂੰ ਉਬਾਲ ਕੇ, ਉਸਨੂੰ ਮੈਚ ਕਰਕੇ ਅਹ ਜਵੈਨ ਨਮਕ ਜਵੈਨ ਫੇਰ ਧਨੀਆ ਕੱਟ ਕੇ ਬਰੀਕ-ਬਰੀਕ। ਸਾਰਾ ਆ ਪਿਆਜ ਬਰੀਕ-ਬਰੀਕ ਕੱਟ ਕੇ। ਹਰੀ ਮਿਰਚ, ਹਰੀ ਮਿਰਚ ਕੱਦੂਕਸ ਕਰਕੇ ਉਹ ਕਰਕੇ ਮਿਕਸਰ ਕਰ ਮਿਕਸਰ ਵਿੱਚ ਕਰਕੇ ਹਮ। ਫੇਰ ਉਹ ਸਾਰੇ ਨੂੰ ਪੇਅ ਪ ਮਿਕਸਪ ਕਰਕੇ, ਫੇਰ ਜਦ ਆਟਾ ਅਹ ਆਟਾ ਗੁੰਨਾਗੇ ਨਾ ਆਪਾਂ, ਆਟੇ ਵਿੱਚ ਥੋੜਾ ਜਿਹਾ ਨਮਕ ਪਾਣਾ ਹੈ।
ਅੱਛਾ।
ਫੇਰ ਨਮਕ ਆਟੇ ਵਿੱਚ ਫੇਰ ਉਹ ਉਹ ਉਵੇਂ ਬਣਾਦੇ ਆ ਅਂਸੀ ਤਾਂ।
ਅੱਛਾ-ਅੱਛਾ।
ਤਵੇ ਤੇ ਤਵੇ ਤੇ ਅਸੀਂ ਤੇਲ ਨੀ ਲਗਾਂਦੇ ਅ ਅਸੀਂ ਥੱਲੇ ਅਹ ਥੱਲੇ ਉਤਾਰਦੇ ਨਾ ਫੇਰ ਉਹਦੇ ਉੱਤੇ ਬਟਰ ਵਗੈਰਾ ਲਾਂਦੇ ਫਿਰ ਉਹ ਅਹ ਅਹ ਜੇ ਤੇਲ-ਤੇਲ ਵਾਲਾ ਪਰੋਠਾ ਲ ਬਣਾਈਏ ਨਾ ਓਇਲੀ ਵੱਧ ਹੋ ਜਾਂਦਾ। ਤਵੇ ਤੇ ਉਹ ਬਧ ਹੈਵੀ ਹੋ ਜਾਂਦਾ, ਉਹ ਖਾਧਾ ਨੀ ਜਾਂਦਾ।
ਹਾਂ ਧੂੰਆਂ ਵੀ ਬਹੁਤ ਹੋਈਦਾ ਘਰ ਚ।
ਹਾਂ ਧੂੰਆਂ ਵੀ ਬਹੁਤ ਹੁੰਦਾ।
ਤੂੰਆ ਬਹੁਤ ਹੂੰਦਾ ਉਸਦੇ ਨਾਲ।
ਹਾਂ ਉਹ ਫੇਰ ਅਸੀਂ ਸੇਕ ਕੇ ਵਧੀਆ ਤਰੀਕੇ ਨਾਲ ਤਵੇ ਤੇ ਸੇਕ ਕੇ। ਫਿਰ ਥੱਲੇ ਪਲੇਟ ਵਿੱਚ ਪਾ ਕੇ, ਫੇਰ ਉੱਪਰ ਬਟਰ ਜਾਂ ਫਿਰ ਘਿਓ ਵਗੈਰਾ ਪਾਕੇ।
ਹਾਂਜੀ-ਹਾਂਜੀ-ਹਾਂਜੀ। ਇੱਧਰ ਦਾ ਫੁਲਕਾ ਪੱਕ ਪੱਕਦਾ ਹੀ ਨਹੀਂ ਗਾ, ਆਲੂ ਢਿੱਲਾ ਪੈ ਜਾਂਦਾ, ਇਸ ਕਰਕੇ ਪਰਾਂਠਾ ਬਣਦਾ ਹੀ ਨਹੀਂ ਗਾ ਬਿਲਕੁਲ। ਬਹੁਤ ਕਦੀ-ਕਦੀ ਇੱਕ ਅੱਧਾ ਰੀਅਲ ਬਣਦਾ ਤੇ ਬਣਦਾ ਕਦੀ ਆਲੂ ਪੁਰਾਣਾ ਹੋਵੇ ਤਾਂ। ਨਵਾਂ ਆਲੂ ਤਾਂ ਪਾਣੀ ਲੇਸ ਛੋੜ ਦਿੰਦਾਏ।
ਮੇਰਾ ਪਰੌਠਾ ਇੰਨਾ ਵਧੀਆ ਗੋਲ ਪੂਰਾ ਗੋਲ ਬਣਦਾ। ਔਰ ਉਹ ਵੀ ਭਰਿਆ-ਭਰਿਆ। ਖਾਲੀ ਵੀ ਨਹੀਂ, ਪੂਰਾ ਭਰਿਆ ਹੁੰਦਾ ਮੇਰਾ
ਹਾਂ, ਉਧਰ ਆਲੂ ਅੱਛੇ ਮਿਲਦੇ ਨੇਨਾ, ਪੰਜਾਬ ਪਾਸੇ ਵਾਲੇ ਇਹ ਮਹਾਰਾਸ਼ਟਰ ਥੋੜ੍ਹਾ ਜਿਹਾ ਠੀਕ
ਮੌਸਮ ਦੇ ਹਿਸਾਬ ਨਾਲ ਆਲੂ ਮਿਲਦੇ ਹੈ, ਠੰਡ ਵਿੱਚ ਲਾਲ ਆਲੂ ਮਿਲਦੇ ਹੈ ਔਰ ਦੂ ਅਹ ਗਰਮੀਆਂ ਵਾਲੇ ਦੂਸਰੇ ਮਿਲਦੇ।
ਨਹੀਂ, ਇਧਰ ਤਾਂ ਸਾਲ ਦੇ ਬਾਰਾਂ ਮਹੀਨੇ ਦੋ ਹੀ ਆਲੂ ਮਿਲਦੇ ਨੇ। ਥੋੜ੍ਹਾ ਜਿਹਾ ਬਲੈਕਸ ਚ ਆਦਾ, ਤੇ ਇਕ ਪੂਰਾ ਬਰਾਊਨ ਕਲਰ ਚ ਆਦਾ ਬਸ ਦੋ ਹੀ ਆਲੂ ਹੁੰਦੇ, ਪਾਣੀ ਛੋੜ ਦਿੰਦੇ ਨੇ ਇੱਕ ਤਾਂ ਬਾਕੀ ਉਸਦਾ ਪਰਾਂਠਾ ਪਕਦਾ ਹੀ ਨਹੀਂ ਗਾ, ਬਿਲਕੁਲ ਮੈਂ ਤਾਂ ਜ਼ਿਆਦਾਤਰ ਫੁੱਲ ਦੇ ਪਰਾਂਠੇ
ਅੱਛਾ।
ਹਮ‌। ਹਮ ਜ਼ਿਆਦਾਤਰ ਫੁਲ ਦੇ ਪਰਾਠੇ‌ ਹਮ
ਹਅ
ਹਾਂਜੀ ਬੋਲੋ-ਬੋਲੋ-ਬੋਲੋ।
ਜੋ ਹੁਣ ਵਾਲੇ ਆਲੂ ਉਹ ਸਰਦੀਆਂ ਵਿੱਚ ਲਾਲ ਆਲੂ ਆਉਂਦੇ, ਉਹ ਨੀ ਮੈਨੂੰ ਵਧੀਆ ਲੱਗ ਉਹ ਨਾ ਗਲਦੇ ਛੇਤੀ ਨੀ ਆ, ਗਲੇ ਨੀ ਆ ਹੂੰ।
ਹੂੰ-ਹੂੰ, ਹੂੰ।
ਓਰ ਟੇਸਟ ਵੀ ਨੀ ਏ, ਖਾਨੇ ਵਾ ਵਾਸਤੇ ਵੀ ਨੀ ਐਂ ਟੇਸਟ ਓਂਦਾ।
ਟੇਸਟੀ ਲੱਗਨਾ
ਮੇਰੇ ਤਾ ਮੁੂਲੀਆਂ ਦੇ ਵੀ ਪਰੋਠੇ ਬੋਤ ਵਦੀਆ ਬਨਦੇ ਐ।
ਨਈ ਮੂਲੀ ਦੇ ਪਰਾਠੇ ਤਾਂ ਮੇਰੇ ਵੀ ਅੱਛੇ ਬਨਦੇ ਐ। ਹਾਂਜੀ, ਮੂਲੀ ਦੇ ਫੁੱਲ ਦੇ ਪਰਾਂਠੇ, ਮੈਂ ਜਾਦਾਤਰ ਮੇਥੀ ਦਾ ਪਰਾਂਠਾ ਜਾਦਾ ਹਾਂ, ਮੇਥੀ ਦਾ ਪਰਾਂਠਾ ਜਾਦਾ ਅੱਛਾ ਲੱਗਦਾ ਮੈਨੂੰ
ਫੇਰ ਤੁਸੀ ਮੇਥੀ ਦੇ ਕੇ ਕੇ ਆ ਸ ਕਨਕ ਦੇ ਆਟੇ ਦੇ ਬਨਾਂਦੇ, ਕੇ ਮੱਕੀ ਦੇ ਅ ਮੱਕ ਕੀ ਵੀ ਮਿਕਸ ਕਰਦੇ
ਨਈ ਮੱਕੀ ਵੀ ਕਰਨੀ ਆ ਕਦੀ ਬਾਜਰੀ ਵੀ ਕਰਨੀ ਆ, ਕਦੀ ਮੈਂਨੂੰ ਤਾਂ ਸਬ ਤੇ ਜਾਦਾ ਕਨਕ ਦੇ ਆਟੇ ਦਾ ਅੱਛਾ ਲੱਗਦੈ, ਕਨਕ ਦੇ ਆਟੇ ਚ ਮੇਥੀ ਅ ਧੋ ਕੇ
ਅੱਛਾ-ਅੱਛਾ, ਅਸੀ ਨਾ ਮੱਕੀ ਦਾ ਆਟਾ ਪਾਂਦੇ ਵਿੱਚ
ਹਾਂ ਮੱਕੀ ਦਾ ਆਟੇ ਦੀ ਵੀ ਬਣਦੀ, ਮੇਰੇ ਸੋਰੇ ਬੋਤ ਖਾਂਦੇ ਸੀਗੇ ਮੱਕੀ ਦਾ ਆਟਾ, ਉਨਾਂ ਨੂੰ ਤਾਂ ਬੋਤ ਜਵਾਰੀ, ਮੱਕੀ, ਬਾਜਰਾ ਏ ਸਬ ਮਿਕਸ ਕਰਕੇ ਉਨੀ ਬੇਸਨ ਪਰ ਮਨ ਜਾਦਾਤਰ ਕਨਕ ਏਚ ਅੱਛਾ ਲਗਦਾ ਏ ਤੋ ਪਾ ਕੇ, ਕੱਟ ਕੇ ਫਟਾਫਟ ਅ ਪਾਦੋ ਮਿਰਚਾ ਪੀਸ ਕੇ, ਲਸਨ ਪੀਸ ਕੇ ਉਸ ਨੂੰ ਕੁੱਟ ਬਨਾ ਲੋ ਬੋਤ ਟੇਸਟੀ ਲਗਦੇਨ, ਹਿੱਕ ਕਸਤੂਰੀ ਮੇਥੀ ਦਾ ਪਰਾਂਠਾ ਵੀ ਬੋਤ ਅੱਛਾ ਲੱਗਦੈ। ਹਾਂਜੀ-ਹਾਂਜੀ, ਹਿੱਕ ਕਸਤੂਰੀ ਮੇਥੀ ਬੋਤ ਅੱਛੇ ਬਣਦੇ ਨੇ ਪਰਾਂਠੇ ਇੱਕ ਕਸਤੂਰੀ ਮੇਥੀ ਦਾ ਪਰਾਂਠਾ ਬਣਦੈ, ਓ ਵੀ ਬੋਤ ਅੱਛਾ ਬਣਦੈ ਕਸਤੂਰੀ ਮੇਥੀ ਦਾ
ਮੇਰੇ ਤਾ ਖਰੇ ਪੂਰਾ ਪੈਕੇਟ ਭਰੇਆ ਹੋਏਯੈ ਮੇਥੀ ਦਾ, ਸੁੱਕੀ ਮੇਥੀ ਦਾ ਪੂਰਾ ਪੈਕੇਟ ਐ ਇੰਨਾ ਵੱਡ ਅਸੀ ਨਾ ਪਤਾ ਕੀ
ਹੂੰ, ਅ ਬੋਲੋ-ਬੋਲੋ, ਬੋਲੋ।
ਅ ਅਸੀ ਨਾ ਰ ਸਰਦੀਆਂ ਵਿੱਚ ਨਾ ਮੇਥੀ ਬੋਤ ਆਂਦੀ ਨਾ ਅ ਖੇਤਾਂ ਵਿੱਚ ਲੱਗੇ ਹੁੰਦੇ, ਅਸੀ ਬੋਤ ਸਾਰੇ ਪੂਰੇ ਅ ਖੇਤ ਪੱਟ ਕੇ ਅਸੀ ਓਨੂੰ ਸੁਖਾ ਸੁਕਾ ਕੇ ਪੂਰੀ ਚੰਗੀ ਤਰਾਂ ਸੁਕਾ ਕੇ ਓਨੂੰ ਫੇ ਪੈਕੇਟ ਵਿੱਚ ਰੱਖਦੇ ਯਾ ਕੋਈ ਡੱਬੇ ਡੁੱਬੇ ਵਿੱਚ ਪਾ ਕੇ ਰੱਖ ਦੇਂਦੇ, ਹੁਨ ਇਸ ਟਾਈਮ ਤੇ ਮੇਰੀ ਇੰਨੀ ਬੋਤ ਪਈ ਏ।
ਉਸੂੰ ਕੇ ਕਰੋ ਤੁਸੀ ਜਦੋ ਪਰਾਂਠਾ ਪਕਾਣੇ ਵਾਸਤੇ ਜਦੋ ਪੈਲੇ ਫੁਲਕਾ ਪਕਾਂਦੇ ਓ ਨਾ ਤੱਲੇ
ਹੂੰ-ਹੂੰ।
ਹੂੰ, ਉਸੇ ਚ ਥੋੜੇ ਜਿ ਲੂਨ ਮਰਚਾਂ ਪਰਾਠੇ ਤੇ ਈ ਪਾਣੀਐ, ਥੋੜੀ ਜਿ ਕਸਤੂਰੀ ਮੇਥੀ ਜਿਸਰਾ ਤੁਆਨੂੰ ਜਿਤਨੀ ਲੋੜ ਏ। ਓ ਬਣਾ ਕੇ ਤੇਈਨ, ਚੋ ਚੋਰ ਚੋਕਨ ਪਰਾਂਠਾ ਬਣਾਣੈ ਉਦਾ। ਚੋਕਨ ਪਰਾਂਠਾ ਬਣਾ ਕੇ, ਹਾਂਜੀ-ਹਾਂਜੀ। ਹੂੰ-ਹੂੰ, ਹੂੰ-ਹੂੰ ਥੋੜੀ ਜੀ ਪਰਾਂਠਾ ਪਕਾ ਕੇ, ਤੇ ਹੂੰ ਨਈ-ਨਈ ਬੋਤ ਅੱਛਾ ਪਰਾਂਠਾ ਬਣਦੈ ਉਦਾ। ਉਸੂੰ ਤੁਸੀ ਤੱਲੇ ਉਤਾਰ ਕੇ, ਬਟਰ ਲਗਾ ਕੇ ਪਰਾਂਠਾ ਬਣਾਓ ਬੋਤ ਅੱਛਾ ਪਰਾਂਠਾ ਬਣਦੈ ਉ।
ਅੱਛਾ-ਅੱਛਾ।
ਬੋਤ ਟੇਸਟੀ ਬਣਦੈ, ਮੈਨੰ ਤਾ ਬੋਤ ਮਤਲ ਉਸਦੇ ਵਿੱਚ ਗਾਰਲਿਕ ਵੀ ਤੁਸੀ ਬਾਰੀਕ-ਬਾਰੀਕ ਗਾਰਲਿਕ ਵੀ ਪਾ ਸਕਦੇ ਓ ਪੀਸ ਕੇ।
ਅੱਛਾ-ਅੱਛਾ, ਅੱਛਾ।
ਹਾਂ, ਗਾਰਲਿਕ ਨੂੰ ਬਾਰੀਕ-ਬਾਰੀਕ, ਲਸਨ ਨੂੰ ਬਾਰੀਕ-ਬਾਰੀਕ ਮਿਕਸਰ ਇੱਚ ਈ ਪੀਸ ਲੋ। ਹਰੀ ਮਿਰਚਾਂ ਪਾ ਕੇ, ਤੇ ਉਸ ਨਾਲ ਹੀ ਥੋੜਾ ਜਿਹਾ ਉਹ। ਪਾ ਕੇ ਤੇ ੳਥੋਂ ਹੀ ਪਾ ਨੀ ਕਸਤੂਰੀ ਮੇਥੀ ਬਾ ਚੋ।
ਹ ਪਿਆਜ ਵੀ ਪਾ ਸਕਦੇ ਨਾ ਬਰੀਕ ਕੱਟ ਕੇ।
ਨਹੀਂ - ਨਹੀਂ ਬ ਪਿਆਜ ਤੋਂ ਫਟ ਜਾਂਤੀ ਹ, ਹਾਂ ਤਾਨੂੰ ਪਸੰਦ ਹੈ ਤਾਂ ਪਾ ਸਕਦੇ ਹੋ। ਪਰ ਉਹ ਫਟ ਜਾਤੀ ਜਿਸ ਤਰਾਂ ਆਲੂ ਦਾ ਪਰਾਂਠਾ ਜਿਸ ਤਰਾਂ ਮੈਸ਼ ਹੋ ਕੇ ਬਣ ਜਾਂਦਾ ਇਸ ਤਰ। ਪਿਆਜ਼ ਦਾ ਪਰਾਂਠਾ ਫਟ ਜਾਂਦਾ ਹੈ, ਪਿਆਜ਼ ਦਾ ਅਗਰ ਪਰਾਂਠਾ ਬਨਾਨਾ ਹੈ, ਆਪਣੇ ਤੇ ਪਿਆਜ਼ ਦਾ ਪਰਾਂਠਾ ਲੰਬਾ। ਪੱਕੇ ਬਣਾਨੇ ਬੇਸਣ ਪਾ ਕੇ। ਹਾਂ ਉਸ ਨਾਲ ਕੀ ਹੁੰਦਾ, ਪਾਣੀ ਖਿੱਚ ਲੈਂਦਾ ਨਾ ਵੇਸਣ ਪੂਰਾ। ਥੋੜਾ ਆਟਾ ਥੋੜਾ ਬੇਸਣ ਪਾ ਕੇ, ਪਾਣੀ ਖਿੱਚ ਲੈਂਦਾ ਪੂਰਾ।
ਹਾਂ ਆਪਣੇ ਇਧੱਰ ਅ ਅ ਕਾਲੇ ਛੋਲੇ ਛਾਲੇ ਅ ਬਹੁਤ।
ਹਾਂ ਕਾਲ ਛੋਲਾ ਬਹੁਤ ਮਿਲਦਾ ਮਾਰਾ।
ਆ ਉਹ ਵੀ ਮੇਰੀ ਗੱਲ ਸੁਣੋ ਸਸਤੇ ਵੀ ਬਹੁਤ ਹੁੰਦਾ ਹਨਾ।
ਹਾਂਜੀ - ਹਾਂਜੀ ਪੰਜਾ ਸੱਠ ਰੁਪਏ ਕਿੱਲੋ ਮਿਲ ਜਾਂਦੇ। ਪਹਿਲੇ ਤਾਂ ਮੈਂ ਜਿਹੜੇ ਗਿਰਾਜ ਦੇ ਵਿੱਚ ਰਹਿਨੀ ਆ, ਉਧਰ ਤੋਂ ਮੈਨੂੰ ਚਾਲੀ ਪੰਜਾ ਰੁਪਏ ਕਿੱਲੋ ਮਿਲ ਜਾਂਦਾ ਹੈ। ਹੁਣ ਤਾਂ ਬਸ ਸ਼ਾਮਪੁਰ ਉੱਤੇ ਜਿਸ ਤਰ੍ਹਾਂ ਉਨ ਅਸਾਂ ਤੇ ਘਾਹ ਤਾਂ ਕੱਟ ਹੀ ਖਾਂਦੇ ਹ ਘਰ ਈ।
ਤੁਸੀਂ ਪਤਾ ਫਿਰ ਕੀ ਕਰਨਾ ਚਾਹੀਦਾ ਜਦ ਆਟਾ ਪਿਸਾਨ ਜਾਂਦੇ ਨਾ ਤੁਸੀਂ ਕਣਕ ਉਹਦੇ ਵਿੱਚ ਪਾਇਆ ਕਰੋ।
ਅੱਛਾ, ਅੱਛਾ, ਅੱਛਾ ਹੁੰਦੇ।
ਹਾਂ, ਫਿਰ ਉਹ ਕਿਉਂਕਿ ਕਾਲੇ ਛੋਲੇ ਦਾ ਹੀ ਵੇਸਨ ਬਣਦਾ।
ਹਾਂਜੀ, ਹਾਂਜੀ, ਹਾਂਜੀ।
ਹਾਂ ਉਹ ਕਣਕ ਦੇ ਆਟਾ ਔਰ ਛੋਲੇ ਦਾ ਬਹੁਤ ਵਧੀਆ ਰੋ ਰੋਟੀ ਬਣਦੀ ਮਿਕਸ ਕਰਕੇ।
ਹਾਂ ਹਾਂ, ਮਹਾਰਾਜ, ਇਹਦੇ 'ਚ ਸੋਇਆਬੀਨ ਵੀ ਪਾਉਦੇ ਨੇ, ਥੋੜਾ ਜਿਹਾ।
ਹਾਂ, ਸੋਇਆਬੀਨ ਵੀ ਪਾ ਸਕਦੇ ਉਸ ਆਪਣੇ ਇੱਧਰ ਸਸਤਾ ਹੈ ਨਾ, ਮਹਾਰਾਸ਼ਟਰ ਵਿੱਚ? ਇੱਥੇ ਬਹੁਤ ਮਹਿੰਗੇ ਛੋਲੇ।
ਹਾਂ, ਨਹੀਂ, ਉਧਰ - ਇੱਧਰ ਤਾਂ ਮਿਲ ਜਾਂਦੇ ਨੇ, ਅੱਛੇ ਪਾ ਤੇ ਮਿਲ ਜਾਂਦੇ ਨੇ, ਕਾਲੇ ਜਲਦੀ। ਅੱਛੇ ਮਿਲਦੇ ਨੇ, ਮੂੰਗ ਵੀ ਅੱਛੇ ਪਾ 'ਤੇ ਮਿਲ ਜਾਂਦੇ ਨੇ।
ਹਾਂ, ਤੋ ਹਾਂ, ਦੋ -ਤਿੰਨ ਚੀਜ਼ਾਂ ਪਾ ਕੇ ਫਿਰ ਆਟਾ ਪਿਸਾਇਆ ਕਰੋ।
ਹਾਂਜੀ, ਹਾਂਜੀ, ਹਾਂਜੀ। ਇੱਧਰ ਤਾਂ, ਹਾਂ, ਇੱਧਰ ਵਾਈਟ ਕਲਰ ਦਾ ਲੋਬੀਆ ਮਿਲਦਾ ਹੈ।
ਹਮ
ਉਧੱਰ, ਦਿੱਲੀ ਪਾਸੇ ਤੋਂ ਪੰਜਾਬ ਪਾਸੇ, ਦਿੱਲੀ ਪਾਸੇ ਲਾਲ ਕਲਰ ਦਾ ਲੋਬੀਆ ਵੀ ਮਿਲਦਾ ਹੈ ਨਾ।
ਹਾਂ, ਲਾਲ ਵੀ, ਉਹ ਉਹ ਨੀ ਅਸੀਂ, ਬਣਾਦੇ ਉਹ ਕ ਉਹ ਨਹੀਂ, ਉਹ ਗਲਦੇ ਨੀ ਆ, ਛੇਤੀ ਨਹੀਂ ਬਣਦੇ, ਇੰਨੇ ਟੈਮ ਲੱਗਦਾ ਅਸੀਂ ਅ ਸੀਟੀਆਂ ਵੀ ਮਾਰ - ਮਾਰ ਕੇ ਥੱਕ ਜਾਂਦੇ, ਗੱਲਦਾ ਹੀ ਨੀ ਛੇਤੀ।
ਅੱਛਾ।
ਹੂੰ, ਅਸੀਂ ਤਾਂ ਵੱਧ ਵਾਈਟ ਵਾਲੇ ਹੀ ਬਣਾਂਦੇ।
ਹਾਂ, ਵਾਈਟ ਵਾਲਾ ਵੀ ਬਣਦੇ, ਵਾਈਟ ਵਾਲਾ ਜ਼ਿਆਦਾ ਅੱਛਾ ਹੁੰਦਾ।
ਟੇਸਟ ਤੇ ਚਾਵਲਾਂ ਨਾਲ ਤਾਂ ਉਹ ਵੀ ਵਧੀਆ।
ਹਾਂ, ਹਾਂਜੀ - ਹਾਂਜੀ ਚਾਵਲਾਂ ਨਾਲ ਤਾਂ ਅੱਛਾ ਹੀ ਬਣ ਠੀਕ। ਔਰ, ਤੁਸੀਂ ਔਰ ਬਰਿਆਨੀ ਵਰਾਨੀ ਕਿਸ ਤਰ੍ਹਾਂ ਬਣਾਂਦੇ ਹੋ, ਵੈਜ ਬਰਿਆਨੀ ਵਗੈਰਾ ਕੁਛ?
ਅਹ ਇੱਕ ਆਂਡੇ ਵਾਲੀ ਵੀ ਬਣਦੀ ਐ।
ਹਾਂਜੀ - ਹਾਂਜੀ ਆਂਡੇ ਵਾਲੀ ਵੀ ਬਣਦੀ।
ਹਾਂ, ਇੱਕ, ਇੱਕ ਸਬਜ਼ੀਆਂ ਵਾਲੀ ਨੋਨ ਵੈਜ।
ਵੈਜ ਵਾਲੀ ਸਬਜ਼ੀ ਵਾਲੀ, ਸਬਜ਼ੀ ਵਾਲੀ ਕਿਸ ਤਰ੍ਹਾਂ ਬਣਾਂਦੇ ਹੋ? ਹਾਂਜੀ - ਹਾਂਜੀ ਵੈਜ ਵੀ ਹੁੰਦੀ, ਹਾਂਜੀ ਸ ਸਬਜ਼ੀ ਵਾਲੀ ਕਿਸ ਕਿਤਰ੍ਹਾਂ ਬਣਾਂਦੇ ਓ?
ਸਬਜ਼ੀਆਂ ਵਾਲੇ, ਜਿਵੇਂ ਸਬਜ਼ੀਆਂ ਕੱਟ ਕੇ, ਔਰ, ਜਿਸ ਤਰ੍ਹਾਂ ਬਰਿਆਨੀ ਨੂੰ ਤੜਕਾ ਲਗਾਂਦੇ, ਜਿਵੇਂ ਅ ਮਟਨ ਨੂੰ, ਮਟਨ ਨੂੰ ਨੋਨ ਵੈਜ ਨੂੰ ਤੜਕਾ ਲਗਾਂਦੇ, ਸੇਮ ਉਸ ਤਰ੍ਹਾਂ। ਲਾ ਲਗਾਣਾ ਐ। ਔਰ ਐ ਮਸਾਲਾ ਮਿਲਦਾ ਏ, ਏਦਾ ਆਪਣਾ ਮਸਾਲਾ। ਉਹ ਮਸਾਲਾ ਪਾ ਦੇਣਾ ਉਹ ਚ ਬਰਿਆਨੀ ਵਿੱਚ, ਚਾਹੇ ਉਹ ਵੈਜ ਹੋਵੇ, ਚਾਹੇ ਨੋਨ ਵੈਜ ਹੋਵੇ।
ਹੂੰ ਨੋਨ ਵੈਜ ਹੋਵੇ, ਤੇ ਤੁਸੀਂ ਨੋਨ ਵੈੱਜ ਖਾਂਦੇ ਹੁੰਦੇ ਓ?
ਤੇਜ਼ ਪੱਤਾ, ਹਾਂ!
ਹੂੰ, ਹੂੰ, ਹੂੰ ਹਾਂਜ ਤੁਸੀਂ ਨੋਨ ਵੈੱਜ ਖਾਂਦੇ ਹੁੰਦੇ ਹੋ?
ਹਾਂ, ਬਹੁਤ ਖਾਂਦੇ ਅਸੀ।
ਹੈਲੋ, ਅੱਛਾ -ਅੱਛਾ ਮੈਂ ਤਾਂ ਹੁਣ ਬੰਦ ਕਰਤੀ। ਹਾਂ ਮੈਂ ਤਾਂ ਬੰਦ ਕਰ ਦਿੱਤਾ ਹੁਣ, ਦਸੰਬਰ ਮਹੀਨੇ ਸੀ ਬੰਦ ਕੀਤਾ ਮੈਨੇ।
ਪਰ ਮੇਰੇ ਘਰ ਵਾਲੇ ਬਹੁਤ ਖਾਂਦੇ। ਪਹਿਲੇ ਮੈਂ ਬਹੁਤ ਖਾਂਦੀ ਸੀ ਬਹੁਤ। ਪਰ ਹੁਣ ਦਿਸੰਬਰ ਮਹੀਨੇ ਚ ਹਾਂ।
ਅ ਹੱਡੀਆਂ ਵਿੱਚ ਕਮਜ਼ੋਰੀ ਪੈ ਜਾਂਦੀ, ਫਿਰ ਨੋਨ ਵੈਜ ਪੂਰੀ ਕਰ ਦੇ ਦਾ ਨਾਂ ਜਿਵੇਂ -ਬੱਕਰੇ ਦਾ ਮੀਟ ਵਗੈਰਾ ਉਹ
ਹਾਂਜੀ, ਹਾਂਜੀ, ਹਾਂਜੀ ਬੱਕਰੇ, ਉਲਟਾ ਬੱਕਰੇ ਦਾ ਮੀਟ ਤਾਂ ਬਹੁਤ ਅੱਛਾ ਹੁੰਦਾ ਸਰੀਰ ਵਾਸਤੇ। ਉਸ ਨਾਲ ਵੇਟ ਵੱਧਦਾ ਐ ਪਰ ਉਹ ਸਰਦੀਆਂ- ਸਰਦੀਆਂ ਤਾਂ ਬਹੁਤ ਅੱਛਾ ਹੁੰਦਾ ਏ ਹੂੰ। ਹਾਂਜੀ- ਹਾਂਜੀ।
ਖੂਨ ਵਾਸਤੇ
ਖੂਨ ਵਾਸਤੇ ਵਧੀਆ, ਸਭ ਚੀਜ਼ਾਂ ਵਾਸਤੇ ਵਧੀਆ, ਉਹਦਾ ਸ਼ੋਰਮਾ ਬਹੁਤ ਬਾਰੀ ਬਣਦਾ। ਸੂਪ ਵਗੈਰਾ, ਨੋਰਮ ਖਰੋੜੇ ਵਗੈਰਾ ਬਹੁਤ ਅੱਛੇ ਬਣਦੇ।
ਹਾਂਜੀ-ਹਾਂਜੀ। ਔਰ ਚਲੋ ਮੈਂ ਮੈਨੂੰ ਨਾ ਥੋੜ੍ਹਾ ਜਿਹਾ ਕੰਮ ਆ। ਫੇਰ ਆਪਾਂ ਗੱਲ ਕਰਦੇ ਫੇਰ ਠੀਕ ਆ। ਹਾਂ ਸਤਿ ਸ੍ਰੀ ਅਕਾਲ ਭੈਣ ਜੀ, ਹਾਂਜੀ- ਹਾਂਜੀ। ਹਾਂਜੀ- ਹਾਂਜੀ।